ਹੈਲੋ,
ਹਾਂਜੀ ਸਤਿ ਸ਼੍ਰੀ ਅਕਾਲ
ਹੈਲ ਹਾਂਜੀ, ਸਤਿ ਸ੍ਰੀ ਅਕਾਲ ਜੀ ਹੋਰ, ਕੀ ਹਾਲ ਚਾਲ ਐ?
ਠੀਕ ਹੈ ਜੀ ਤੁਸੀਂ ਦੱਸੋ ਆਪਣੇ
ਬਸ ਜੀ ਕਿਰਪਾ ਵਾਹਿਗੁਰੂ ਦੀ
ਬਸ ਜੀ ਹੁਣ ਤੇ ਗੁਰਦੁਆਰੇ ਜਾਣ ਦੀ ਤਿਆਰੀ ਕਰਦੇ ਪਏ ਆ
ਅੱਛਾ ਅੱਛਾ ਤੇ ਕਿੰਨੇ ਵਜੇ ਜਾਂਦੇ ਹੋ
ਉੱਥੇ ਪਾਠ ਨਾ ਸ਼ੁਰੂ ਚਾਰ ਵਜੇ ਹੋ ਜਾਂਦਾ ਹੈ ਮੈਂ ਨਾ ਪ੍ਰਸ਼ਾਦ ਰੋਜ਼ ਬਣਾ ਕੇ ਲਿਜਦੀ ਹਾਂ ਨਾ ਤੇ ਇਸ ਕਰਕੇ ਥੋੜ੍ਹੀ ਜਲਦੀ ਫੇਿਰ ਉਹ ਤਿਆਰੀ ਕਰਨੀ ਪੈਂਦੀ ਏ ਤੇ ਮੈਂ ਪੌਣੇ ਚਾਰ ਵਜੇ ਘਰੋਂ ਨਿਕ ਚਲ ਜਾਂਦੀ ਹਾਂ ਤੇ ਮੈਂ ਚਾਰ ਵਜੇ ਤੱਕ ਪਹੁੰਚ ਜਾਂਦੀ ਹਾਂ ਨੇੜੇ ਹੀ ਹੈ ਗੁਰਦੁਆਰਾ
ਅੱਛਾ ਇਹ ਤੇ ਬੜਾ ਵਧੀਆ ਤੁਹਾਡੇ ਘਰ ਦੇ ਕੋਲ ਹੀ ਹੈ ਗੁਰੂ
ਹਾਂਜੀ ਪੰਜ ਦਸ ਮਿੰਟ ਪੰਜ ਮਿੰਟ ਦਾ ਹੀ ਰਸਤਾ ਹੈ
ਅੱਛਾ ਉਹ ਤੇ ਬੜਾ ਵਧੀਆ ਸਾਨੂੰ ਤੇ ਗੁਰਦੁਆਰਾ ਹੀ ਇੰਨੀ ਦੂਰ ਪੈਂਦਾ ਏ ਸਾਨੂੰ ਤਾਂ ਅੱਧ ਪੋਣਾ ਘੰਟਾ ਪਹਿਲੇ ਨਿਕਲ ਨਿਕਲਣਾ ਪੈਂਦਾ ਹੈ ਤਾਂ ਅਸੀਂ ਪਹੁੰਚ ਸਕਦੇ ਹਾਂ
ਆਹੋ ਗਰਮੀ ਵੀ ਇੰਨੀ ਚ ਬੜਾ ਮੁਸ਼ਕਿਲ
ਹਾਂ ਅਸੀਂ ਫਿਰ ਨਾ ਨਾ ਮੈਂ ਤੇ ਫਿਰ ਟੀਵਾ ਤੇ ਜਾਂਦੀ ਹਾਂ
ਹਾਂ-ਹਾਂ, ਨਹੀਂ ਗਰਮੀ ਵੀ ਵੇਖੋ, ਬਾਹਰ ਗਰਮੀ ਵੀ ਤੇ ਵੇਖੋ, ਕਿੰਨੀ ਹੈ।
ਬੜੀ ਗਰਮੀ, ਲੂ ਇੱਨੀ ਚੱਲਦੀ ਪਈ ਏ, ਮੈਂ ਕਹਿੰਨੀ ਆਂ ਪਤਾ ਨੀ ਕਿੰਨੀ ਗਰਮੀ ਪੈਂਰੀ ਹੈ ਐਤ ਕੀ
ਹਾਂਜੀ-ਹਾਂਜੀ ਹੈ, ਬਸ ਜੀ ਹੋਰ?
ਮੈਂ ਕਿਹਾ, ਅੱਛਾ ਤੁਸੀਂ ਮੈਂ, ਹਾਂ ਗੁਰਦੁਆਰੇ ਲੱਗੇ, ਲੱਗੇ ਤੇ ਹੋਏ ਨੇ ਏਸੀਂ, ਉਹ ਕੋਈ ਚੱਲਦੈ ਹੈ ਤੇ ਪੰਜ ਛੇ ਲੱਗੇ ਨੇੇ ਪਰ ਗਰਮੀ ਏੱਨੀ ਹੈ। ਉਹ ਲੋਕ ਜਿਆਦਾ ਹੁੰਦੇ ਨੇ। ਗੈਦਰਿੰਗ ਹੁੰਦੀ ਏ। ਕੋਈ ਪਤਾ ਹੀ ਨਹੀਂ ਚੱਲਦਾ ਇਹ ਦੀ ਗਰਮੀ ਤੇ ਫੇਰ ਵੀ ਲੱਗਦੀ ਰਹਿੰਦੀ ਹੈ। ਪਰ ਫੇਰ ਹੋਰ ਗੁਰਦੁਆਰਿਆਂ ਨਾਲ ਤਾਂ ਠੀਕ ਹੈਗੇ ਨੇ ਵੈਸੇ। 'ਤੈ ਕੂਲਰ ਵੀ ਚੱਲਦੇ ਨੇ ਉਂਝ ਪਰ ਇੰਨੀ ਲੱਗਦੀ ਨਹੀਂ ਕਿਸੇ ਵੇਲੇ ਲਾਈਟ ਚੱਲ ਜਾ ਨਾ, ਫੇਰ ਹੁੰਦਾ ਜ਼ਿਆਦਾ ਪਰੇਸ਼ਾਨੀ ਲਾਈਟ ਚੱਲ ਜਾਂਦੀ ਏ, ਵੈਸੇ ਜਰਨੇ ਟਰ ਤੇ ਨਾਲ ਈ ਚਲਾ ਲੇਂਦੇ ਨੇ ਪਰ ਏਸੀ ਨੀ ਚੱਲਦੇ ਨਾ ਫੇਰ।
ਹਾਂਜੀ ਐ ਤੇ ਹੈ, ਹਹ ਚਲੋ ਹੋਰ ਸੁਣਾਔ।
ਤੇ ਮੈਂ ਕੇਂਦੀ ਸੀ ਤੁਸੀਂ ਪ੍ਰਸ਼ਾਦ ਰੋਜ਼ ਈ ਲੈ ਕੇ ਜਾਂਦੇ ਔ?
ਹਾਂਜੀ! ! ਬਸ ਨਾ ਮੈਂ ਨਾ ਔ ਨਾ ਦੋ ਸਾਲ ਪੇਲੇ ਮੇਰੇ ਮੁੰਡੇ ਦਾ ਨਾ ਐਕਸੀਡੈਂਟ ਹੋ ਗਿਆ ਸੀ। ਤੇ ਬਸ ਫੇਰ ਨਾ ਮੈਂ ਔਦੋਂ ਦਾ ਈ ਨਾ ਮੇਰੇ ਮਨ ਚ ਵੈ ਜਿਹਾ ਆਂਦਾ ਪਿਆ ਸੀ ਕੁੱਝ ਜਿਵੇਂ ਮੈਂ ਕਿਆ ਸੁੱਖ਼ ਲਿਆ ਮਨ ਚ। ਵੀ ਮੈਂ ਪ੍ਰਸ਼ਾਦ ਲਿਜਾਵਾਂਗੀ ਰੋਜ। ਬਸ ਫੇਰ ਔ ਮੇਰ ਮਨ ਚ ਜੇੜੀ ਔ ਏ ਇੱਕ ਵਾਰੀ ਆ ਜੇ ਨਾ ਤੇ ਮੈਂ ਕਿਆ ਚੱਲ ਲੈ ਕੇ ਜਾ ਰਈ ਆਂ ਇੱਕ ਸਾਲ ਲਗਈ ਆਂ ਤੇ ਚੱਲ ਦੋ ਮੇਰਾ ਮਨ ਈ ਨੀ ਮੰਨਿਆ
ਚਲੋ ਬੜੀ ਵਧੀਆ, ਨਈ-ਨਈ ਬੜੀ ਵਧੀਆ ਗੱਲ ਏ, ਬੌਤ ਵਧੀਆ ਗੱਲ ਏ ਐ ਤੇ। ਜਿੰਨੀ ਜਿੰਨੀ ਸੇਵਾ ਕਰਲੋ ਗੁਰੂ ਦੀ ਔਨੀ ਘੱਟ ਤੇ ਜਿੰਨੀ ਕਰੋ ਔਨੀ ਘੱਟ ਏ ਤੇ ਮੈਂ ਪੁੱਛਦੀ ਸੀ ਮੈਂ, ਮੈਂ ਵੀ ਬਣਾ ਨਾ ਚਾ ਰੀ ਸੀ। ਮੈਂ ਵੀ ਸੋਚ ਰਈ ਸੀ ਮੈਂ ਵੀ ਪ੍ਰਸ਼ਾਦ ਲੈ ਜਾਂ। ਤੇ ਮੈਂ ਕਿਆ ਚਲੋ ਤਾਨੂੰ ਤੁਸੀਂ ਤੇ ਰੋਜ਼ ਬਨਾਨ ਵਾਲੇ ਔ ਤਾਨੂੰ ਜਾਦਾ ਚੰਗੀ ਤਰ੍ਹਾਂ ਆਂਦਾ ਹੋਏਗਾ ਬਨਾਨਾ।
ਹਾਂਜੀ-ਹਾਂਜੀ!
ਤੇ ਮੈਂ ਕਿਆ ਚਲੋ ਪੁੱਛਨੀ ਆਂ ਭੈਨ ਜੀ ਨੂੰ ਤੁਸੀਂ ਕਿਵੇਂ ਬਨਾਂਦੇ ਔ ਪ੍ਰਸ਼ਾਦ? ਮੇਰਾ ਨਾ ਕਦੀ ਪਤ ਤਲਾ ਹੋ ਜਾਂਦਾ ਏ ਕਦੀ ਗਾੜਾ ਹੋ ਜਾਂਦ ਦਾ ਏ, ਮੈਂ ਕੁਛ ਹਾਂ ਸੀ ਨੀ ਬਨਦਾ ਮੇਰੇ ਕੋਲੋਂ ਤੇ ਮੈਂ ਕਿਆ ਚਲੋ ਭੈਨ ਜੀ ਨੂੰ ਪੁੱਛਾਂਗੀ ਹਿਸਾਬ-ਕਿਤਾਬ ਕੀ ਹੈਗਾ ਏ? ਪਾਨੀ ਦਾ ਤੇ ਔਦਾ, ਤੇ ਰੋਜ਼ ਬਨਾਨ ਵਾਲੇ ਨੂੰ ਤੇ ਹਿਸਾਬ ਆ ਜਾਂਦਾ ਐ।
ਹਾਂ ਨ ਨਈ ਤੁਸੀਂ ਹੁਨ ਇੱਕ ਆਪਨਾ ਸਈ ਰੱਖ ਲੌਗੇ ਨਾ ਤੁਆਨੂੰ ਜਦੋਂ ਮਰਜੀ ਬਨਾਔਗੇ ਨਾ ਅੱਖਾਂ ਬੰਦ ਕਰਕੇ ਵੀ ਬਾਨ ਲਔਗੇ। ਤੇ ਬੜਾ ਸੋਹਨਾ ਬਣ ਜਾਂਦੈ, ਤੁਸੀਂ ਨਾਪ ਇੱਕੋ ਈ ਰੱਖੋ ਬਸ।
ਅੱਛਾ! ਮੈਂ ਕਿਹਾ ਚਲੋ ਭੈਨ ਜੀ ਨੂੰ ਪੁੱਛਾਂਗੀ। ਕਿਵੇਂ
ਹਾਂ, ਹਾਂ ਕੋਈ ਨੀ ਮੈਂ ਦੱਸ ਦੇਨੀ ਆਂ ਮੇਰਾ ਕੀ ਜਾਣਾ
ਹਾਂ ਮੈਂ ਕਿਆ ਚਲੋ ਭੈਨ ਜੀ ਨੂੰ ਪੁੱਛਨੀ ਆ ਸਾਗ ਬੜਾ ਸਵਾਦ ਤੁਆਡੇ ਹੱਥ ਪ੍ਰਸ਼ਾਦ ਨਾ ਬੜਾ ਈ ਸਵਾਦ ਹੁੰਦੈ। ਤੇ ਮੈਂ ਕਿਹਾ ਚਲੋ ਪੁੱਛਾਂਗੀ ਭੈਨ ਜੀ ਕਿਸ ਤਰ੍ਹਾਂ ਬਨਾਂਦੇ ਔ? ਤੁਸੀਂ ਦੱਸਨਾ ਜ਼ਰਾ, ਕਿਵੇਂ ਬਨਾਂਦੇ ਔ? ਤੁਸੀਂ
ਹਾਂ ਤੁਸੀਂ ਇੱਕ ਕੋਲੀ ਦਾ ਮੈਜਰਮੈਂਟ ਜੇੜਾ ਵੀ ਬਣਾਨਾ ਨਾ ਇੱਕ ਕੋਲੀ ਆਪੀਨ ਵੱਖਰੀ ਰੱਖ ਲੋ, ਔਰ ਚ ਔਦੇ ਨਾਪ ਦਾ ਹੀ ਬਨਾਨਾ ਏ ਸਾਰਾ ਕੁੱਛ। ਜੇ ਇੱਕ ਕੋਲੀ ਆਟਾ ਲੈਨਾ ਇੱਕ ਕੋਲੀ ਘਿਓ ਲੈਨੈ, ਇੱਕ ਕੋਲੀ ਖੰਡ ਲੈਨੀ ਔਰ ਪਾਨੀ ਤੁਸੀਂ ਡਬਲ ਲੇ ਲੋ ਬਸ ਦੋ ਕੋਲੀ ਲੇ ਲੋ ਯਾਂ ਦੋ ਤੋਂ ਥੋੜਾ ਯਆ ਘਟ ਵੀ ਲੈਲੋਗੇ ਤੇ ਫੇਰ ਵੀ ਬੜਾ ਸੋਹਨਾ ਬਨ ਜਾਏਗਾ ਘਿਓ ਹਾਂ ਘਿਓ ਦੇ ਵਿੱਚ ਤੁਸੀਂ ਤਾਂ ਭੁਨੌ ਪੇਲੇ ਤੇ ਮਤਲਬ ਆਟਾ ਚਿੱਟਾ-ਚਿੱਟਾ ਨੀ ਰੈਨਾ ਬ ਪ੍ਰਸ਼ਾਦ ਜਿਵੇਂ ਡਾਰਕ ਜਾਂ ਬਰਾਊਨ ਜਿ ਹੀ ਹੁੰ, ਲਾਲ ਜਿਵੇਂ ਤੁਸੀਂ ਕਰਨਾ ਚਾਓ। ਉਵੇਂ ਦਾ ਘਿਓ ਦੇ ਵਿੱਚ ਆ ਐਨੂੰ ਭੁੰਨ ਲੈਣਾਵੇ
ਅੱਛਾ
ਭੁੰਨ ਲੇਗਾ ਭੁਜ ਜੇਗਾ ਚੰਗੀ ਤਰ੍ਹਾਂ ਤੇ ਤੁਸੀਂ, ਸਾਰੀ ਚੀਜ਼ਾਂ ਨਾਲ ਹੀ ਰੱਖ ਦੇਰ ਹੋ ਜਾਏਗੀ ਨਾ, ਤੇ ਫੇਰ ਖ਼ਰਾਬ ਹੋ ਜਾਂਦਾ ਵ।
ਹਾਂ ਪਹਿਲ ਹੀ ਰੱਖ ਲਓ। ਅੱਛਾ, ਮਤਲਬ ਕਿ ਸਾਰੇ ਮਤਲਬ ਇੱਕ ਕੋਲੀ ਚ ਖੰਡ ਪਾ ਲੋ, ਇੱਕ ਕੋਲੀ ਚ ਆਟਾ ਪਾਲੋ, ਇੱਕ ਕੋਲੀ ਚ ਘਿਓ ਪਾਲੋ ਬਰਾਬਰ ਬਰਾਬਰ, ਨਾਲ ਈ ਪਾਣੀ ਵੀ ਰੱਖ ਹੈਲੋ ਦੋ ਕੁ ਦੋ ਕੋਲੀਆਂ ਪਾਈ
ਹਾਂ, ਦੋ ਕੌਲੀਆਂ ਰੱਖ ਲਓ। ਦੋ ਕੌਲੀ ਤੋਂ ਥੋੜਾ ਜਿਹਾ ਘੱਟ। ਵੀ ਹੋ ਜੇਗਾ ਤਾਂ ਵੀ ਬਨ ਜਾਂਦਾ ਵੇ। ਤੇ ਤੁਸੀਂ ਵੈਸ ਮੇਰਾ ਤੇ ਮੈਜਰਮੈਂਟ ਐ ਈ ਹੈਗਾ ਵੇ। ਤੇ ਫੇਰ ਤੁਸੀਂ ਘਿਓ ਚ ਭੁੰਨ ਲਿਆ ਆਟਾ ਭੁੰਨ ਲਿਆ ਲਾਲ ਹੋ ਗਿਆ ਨਾ ਆਟਾ ਖੁਸ਼ਬੂ ਵੀ ਆ ਜਾਂਦ ਉਂਜ ਤੇ ਫੇਰ ਪਰ ਲਾਲ ਵੇਖਣ ਚ ਦੇਖੋ ਜਾਦਾ ਪਤਾ। ਚੱਲ ਜਾਂਦੈ ਫੇਰ ਤੁਸੀਂ ਨਾਲ ਈ ਗਾ ਗੈਸ ਨੂੰ ਸਿਮ ਕਰ ਦੇਨੈ ਫੇਰ। ਲਾਲ ਹੋ ਗਿਆ ਨਾ ਤਾਡਾ ਆਟਾ ਤੁਸੀਂ ਫੇਰ ਔ। ਕੋਲੀ ਘਿਓ ਔ ਵੀ ਪਾਨੀ ਏ, ਖੰਡ ਦੀ ਪਾ ਲੈਨੀ ਏ। ਤੇ ਨਾਲ ਈ ਔਰੇ ਨਾਲ ਔ ਪਾਨੀ ਵੀ ਦੋਨੋ ਕੋਲੀਆਂ ਪਾਨੀ ਦੀਆਂ ਪਾ ਦੇਨੀਆ ਨੇ। ਤੇ ਫੇਰ ਤੁਸੀ ਔਨੂੰ ਬੜੀ ਤੇਜ ਹਿਲਾਨ ਉਹਨੂੰ ਇਹ ਨੀ ਹਲਕੇ-ਹਲਕੇ ਕਰਨਾ, ਬੜੇ ਤੇਜ਼ ਹੱਥ ਨਾਲ ਤੁਸੀਂ ਉਹਨੂੰ ਹਲਾਣਾ ਵੇ ਤੇ ਉਹ ਬੜਾ ਹੀ ਸੋਹਣਾ ਇੱਕ ਵੇਲਣਾ ਕੜਾਈ ਵੀ ਛੱਡ ਦੇਗਾ ਤੁਹਾਡਾ। ਤੁਸੀਂ ਉਹਨੂੰ ਹਿਲਾਓਗੇ ਨਾ ਫੇਰ ਇੱਕ ਮਿੰਟ ਤੁਸੀਂ ਤੇ ਤੇਜ਼-ਤੇਜ਼ ਹਿਲਾਣਾ ਵੇ ਫਿਰ ਗੈਸ ਨੂੰ ਥੋੜਾ ਤੇਜ਼ ਕਰ ਲਿਆ ਜੇ। ਤੇ ਤੁਸੀਂ ਹਲਾਣਾ ਤੇ ਹਲਾਣਾ ਤੇਜ਼-ਤੇਜ਼ੀ ਈ ਏ ਕਿਉਂਕਿ ਸਾਰੀ ਚੀਜ਼ਾਂ ਨੂੰ ਮਿਕਸ ਹੋਣ 'ਚ ਨਾ ਇੱਕੋ ਦਮ ਹੀ ਉਹ ਲੱਗਦਾ ਵੇਂ, ਨਹੀਂ ਤੇ ਨਾ ਫੇਰ ਗਲੇਟੀਆਂ ਦੀਆਂ ਬਣ ਜਾਂਦੀਆਂ ਨੇ ਕਿਸੇ ਦੀਆਂ
ਹਾਂ ਉਹ ਹਲਕਾ ਕਰਲੋ ਨਾ ਗੈਸ ਹਲਕਾ ਕਰ ਲਾਂਗੀ ਨਾ ਫੇਿਰ ਗੈਸ, ਤੇ ਉਹ ਫਿਰ ਹਲਕੀ ਮਤਲਬ ਫਿਰ ਜਲਦੀ ਨੀ ਲੱਗੇਗਾ ਨਾਲ।
ਚਲਾਣਾ ਹੱਥ, ਇੱਕ ਤਾਂ ਤਰੀਕਾ ਹੈ ਜੇ ਤੇ ਦੂਜਾ ਤਰੀਕਾ ਐ ਵੇ ਤੁਸੀਂ ਹਾਂ ਇੱਕ ਜਾਂ ਤੁਸੀਂ ਨਾ ਪਾਣੀ ਜਿਵੇਂ ਦੋ ਕੋਲੀ ਪਾਣੀ ਹੈ ਨਾ ਤੇ ਇੱਕ ਕੋਲੀ ਖੰਡ ਐ ਉਹਨੂੰ ਤੁਸੀਂ ਗਰਮ ਕਰ ਲੈਣਾ। ਖੰਡ ਜਦੋਂ ਪਾਣੀ 'ਚ ਘੁੱਲ ਜਾਏਗੀ ਸਾਰੀ ਤੁਸੀਂ ਉਹ ਪਾਣੀ ਅਲੱਗ ਰੱਖ ਲੈਣਾ। ਇਹ ਵੀ ਭਾਵੇਂ ਐਵੇਂ ਕਰ ਲਿਆ ਜੇ।
ਹਾਂ, ਉਹ ਨਾ ਅਸੀਂ ਉਹ ਜਿਹੜਾ ਉਹ ਵਾਲਾ ਹਲਵਾ ਬਣਾਨੇ ਆ ਨਾ ਜਿਹੜਾ ਸੂਜੀ ਵਾਲਾ। ਉਹ ਅਸੀਂ ਐਵੇਂ ਬਣਾਨੇ ਆ। ਉਹ ਪਾਣੀ ਅਸੀਂ ਵੇਲੇ ਵੱਖਰਾ ਇੱਕ ਪਾਸੇ ਰੱਖ ਦਿੰਨੇ ਆ ਇੱਕ ਪਾਸੇ ਅਸੀਂ ਸੂਜੀ ਭੁੰਨਣ ਲੱਗ ਜਾਨੇ ਜਾਂਨੇ ਆ ਇੱਕ ਪਾਸੇ ਅਸੀਂ ਪਾਣੀ ਰੱਖ ਦੀਨੇ ਆ।
ਹਾਂਜੀ, ਤੁਸੀਂ ਇਹ ਵੀ ਇਹ ਵੀ ਬਣਾ ਸਕਦੇ ਹੋ ਇਹ ਪ੍ਰਸ਼ਾਦ, ਹਾਂਜੀ ਇਹ ਵੀ ਪੈ ਸਕਦਾ। ਉਹ ਹੋਰ ਜਲਦੀ ਹੋਜੇਗਾ ਤੁਹਾਡਾ ਪਰ ਉਹਨੂੰ ਪਰ ਐਵੇਂ ਵੀ ਤੁਸੀਂ ਬਣਾਓਗੇ ਨਾ ਜਿਵੇਂ ਮੈਂ ਦੱਸਿਆ ਤੁਹਾਨੂੰ ਅਲੱਗ-ਅਲੱਗ ਸਾਰੀ ਚੀਜ਼ਾਂ ਪਾ ਕੇ ਫਟਾਫਟ ਹਿਲਾ ਦੇਣਾ ਤੇ ਬੜਾ ਸੋਹਣਾ ਬਣ ਜਾਂ। ਆ ਦੇਖ
ਅੱਛਾ! ਤੇ ਨਾਲ ਤੁਸੀਂ ਫੇਰ ਪਾਠ ਵੀ ਪਾਠ ਵੀ ਤੇ ਨਾਲ ਕਰਨ ਕਰਦੇ ਈ ਹੋਵੇ। ਤੁਸੀਂ ਫੇਰ ਅ ਪਰਸ਼
ਹਾਂ, ਵ ਵਾਹਿਗੁਰੂ ਦਾ ਨਾਮ ਲਈ ਜਾਔ ਜੋ ਮਰਜੀ ਸਤਨਾਮ ਵਾਹਿਗੁਰੂ ਬੋਲ ਲੌ। ਅ ਪੇਲੀ ਪੌੜੀ ਦਾ ਪਾਠ ਕਾਰਲੋ। ਵਹਿਗੁਰੂ ਦਾ ਨਾਮ ਲੈਂਦੇ ਹੋਏ ਬਨਾਓ। ਤੇ ਜਰਾ ਬਰਕਤ ਪੈਂਦੀ ਜਰਾ ਚ ਔ ਹੋ ਜਾਂਦੈ ਵਾਹਿਗੁਰੂ ਆਪੇਨ ਹੱਥ ਦੇ ਕੇ ਸੋਨਾ ਬਨ ਜਾਂਦੈ ਪ੍ਰਸ਼ਾਦ। ਹੋਰ ਕੀ ਐ?
ਹਾਂ, ਦੇਖੋ ਪ੍ਰਸ਼ਾਦ ਤੇ ਜੇੜਾ ਮਰਜੀ ਪ੍ਰਸ਼ਾਦ ਹੋਏ ਤੁਸੀਂ ਖਾਔ ਸਵਾਦ ਆ ਜਾਂਦੈ। ਪ੍ਰਸ਼ਾਦ ਪਤਾ ਨੀ, ਰੱਬ ਵੱਲੋਂ ਈ ਔਦੇ ਚ ਕੈਸੀ ਮਿਠਾਸ ਰੱਬ ਭਰ ਦਿੰਦਾ ਏ ਪ੍ਰਸ਼ਾਦ, ਤੁਸੀਂ ਐ ਖਾਔਗੇ ਨਾ ਕੋਈ ਵੀ ਤੁਸੀਂ ਭਾਵੇਂ ਮੰਦਿਰ ਦਾ ਵੀ ਕੋਈ ਪ੍ਰਸ਼ਾਦ ਖਾਔਗੇ ਨਾ ਜਿਵੇ ਭੰਡਾਰਾ ਹੁੰਦਾ। ਔ ਬੜਾ ਸਵਾਦ ਹੁੰਦਾ ਏ।
ਐ ਤੇ ਹੈ ਈ ਏ, ਰੱਬ ਦੇ ਅੱਗੇ ਰੱਖ ਦਿੱਤਾ, ਪਾਠ ਕਰਕੇ ਤੇ ਔ ਤੇ ਪ੍ਰਸ਼ਾਦ ਈ ਬਨ ਜਾਂਦੈ ਜਿਹੜੀ ਮਰਜ ਜ ਚੀਜ਼ ਦਸਦੋ ਤੁਸੀ, ਔ ਤੇ ਸਵਾਦ ਈ ਹੁੰਦੀ ਏ ਫੇਰ ਬਰਕਤ ਵੀ ਉਹ ਚ ਬੜੀ ਹੁੰਦੀ ਜੇ। ਉੱਡਦੀ ਵੀ ਨੀ ਜੇ ਏ ਵੀ ਵੇਖ ਲਿਆ, ਜੇ ਤੁਸੀ ਕਦੀ ਵੀ। ਅਜਮਾ ਕੇ
ਹਾਂ ਏ ਵੀ ਗੱਲ ਠੀਕ।
ਭਾਵੇਂ ਥੋੜਾ ਜੇਆ ਵੀ ਪ੍ਰਸ਼ਾਦ ਹੋ ਹੋਏਗਾ, ਨਾ ਸੰਗਤ ਬੜੀ ਹੋਏਗੀ ਨਾ ਔਰੇ ਚ ਵੀ ਪੂਰੀ ਪੈ ਜਾਂਦੀ ਜੇ
ਹਾਂ, ਮਨ ਨਾਲ ਅਗਰ ਅਸੀਂ ਬਨਾਵਾਂਗੇ, ਹਾਂ ਸ਼ਰਧਾ ਨਾਲ ਬਨਾਇਆ ਹੋਇਆ, ਪ੍ਰਸ਼ਾਦ ਥੁੜੇਗਾ ਥੋੜ੍ਹੀ ਔ ਤੇ ਬਰਕਤ ਹੀ ਪਾਏਗਾ, ਵੈਸ
ਹਾਂ ਅਸੀਂ ਵੀ ਚੱਪਲਾਂ ਲਾ ਕੇ ਸਿਰ ਤੇ ਸਿਰ ਕੱਜ ਕੇ ਬਨਾਈ ਦਾ। ਪ੍ਰਸ਼ਾਦ
ਹਾਂ, ਔਹੀ ਕਹਿ ਰੀ ਆਂ ਪੂਰੀ ਸ਼ਰਧਾ ਨਾਲ ਬਨਾਔ। ਤੇ ਫੇਰ ਔ ਚੀਜ਼ ਇਚ ਆਪੇ ਈ ਬਰਕਤ ਪੈਨੀ ਏ। ਸਵਾਦ ਵੀ ਬਨੇਗਾ, ਬਰਕਤ ਵੀ ਪੈਨੀ ਜੇੜੇ-ਜੇੜੀ ਚੀਜ਼, ਹਾਂ। ਭੋਗ ਲੱਗ ਗਿਆ ਜਿਨੂੰ ਗੁਰੂ ਦਾ ਔਨੂੰ ਤੇ ਔ ਚੀਜ਼ ਤੇ ਆਪੇ ਈ ਸਵਾਦ ਬਨ
ਹਾਂਜੀ, ਉਹ ਤੇ ਪ੍ਰਸ਼ਾਦ ਬਣ ਜਾਂਦਾ ਹੈ। ਰ ਫੇਰ ਪੂਰਾ ਵੀ ਹੋ ਜਾਂਦਾ ਭਾਵੇਂ, ਥੋੜੀ ਜਿਆਦਾ ਵੀ ਸੰਗਤ ਹੋਏ ਉਹ ਪੂਰੀ ਫੇਰ ਵੀ ਵਾਹਿਗੁਰੂ ਪੂਰਾ ਕਰ ਦਿੰਦਾ।
ਹਾਂ, ਉਹ ਤੇ ਹੈ, ਰੱਬ ਆਪੇ ਰੱਖਦਾ ਆਪਣੇ ਸੇਵਕਾਂ ਦੀ।
ਹੋਰ ਤੁਸੀਂ ਵੀ ਜਾਂਦੇ ਹੋ ਰੋਜ। ਰੋਜ ਗੁਰਦੁਆਰੇ
ਮੈਂ ਤੇ ਦੇਖੋ ਅਸੀਂ ਕਿੱਥੇ ਆਲਸੀ ਬੰਦੇ ਹੈਗੇ ਹਾਂ, ਅਸੀਂ ਤੇ ਸਾਨੂੰ ਤੇ ਦੂਰ ਪੈਂਦਾ ਨਾ ਬੜਾ ਤੇ ਅਸੀਂ ਤੇ ਬਸ ਕਿਸੇ ਵੇਲੇ ਰਾ ਵਾਹੇ ਦੀ ਮੇਰ ਹੋਏ, ਤੇ ਚਲੇ ਜਾਈਦਾ ਵਿੱਚ ਕਦੀ-ਕਦੀ ਚਲੇ ਜਾਂਦੇ ਆ। ਜੇ ਕਿਸੀ ਵੇਲੇ ਸਾਡੇ ਚ ਤੇ ਇੰਨਾ ਉੱਦਮ ਹੈ, ਨੀ ਤੁਸੀਂ ਅਰਦਾਸ ਕਰੋ, ਸਾਨੂੰ ਵੀ ਉੱਦਮ ਆਏ ਰੱਬ
ਨਹੀਂ ਤੁਸੀਂ ਆ ਜਾਓਗੇ, ਵਾਹਿਗੁਰੂ ਆਪੇ ਦਿੰਦਾ ੳ ਦਮ ਤੇ ਹਾਂ ਇਹ ਤੇ ਆਈ। ਕਹਿੰਦੇ ਆ ਉਹ ਸ਼ਬਦ ਆਦਾ ਤੇਵੇ ਆਪ ਤੇ ਨਾਮ ਜਪਾਵੇ ਆਪਈ ਉਹਨੇ ਆਪ ਫਰੀ ਲਗਾਉਣਾ ਵੇ ਸਾਨੂੰ ਆਪਣੇ ਚਰਨੀ। ਅਸੀਂ ਕੀ ਹੈਗੇ ਹਾਂ ਉਹਦੇ ਆਗੇ ਹੋ ਚ ਉਹਨ ਕਿ ਉਹ ਉਣਾ ਹੈ ਤੇ ਅਸੀਂ ਉਹਦਾ ਨਾਮ ਜਪਣਾ ਹੈ।
ਚਲੋ, ਹੂੰ ਚਲੋ ਠੀਕ ਹੈ ਤੁਸੀਂ ਮੈਨੂੰ ਦੱਸਿਆ ਮੈਂ ਅੱਜ ਬਣਾ ਕੇ ਵੇਖ ਖਾਂ ਪ੍ਰਸ਼ਾਦ ਸਹੀ ਬਹੁਤ ਬਹੁਤ ਵਧੀਆ ਤੁਸੀਂ ਦੱਸਿਆ ਮੈਨੂੰ ਸਮਝ ਆ ਗਈ। ਅੱਗੇ ਮੈਂ ਕਈਆਂ ਨੂੰ ਪੁੱਛਣੀ ਆ ਮੈਨੂੰ ਸਮਝ ਨਹੀਂ, ਆਂਦੀ ਚਲੋ। ਠੀਕ ਹੈ ਮੈਂ ਨਾ ਅੱਜ ਬਣਾ ਕੇ ਦੇਖਨੀ ਆ ਕਿਵੇਂ ਬੰਦਾ ਮੇਰੇ ਕੋਲੋਂ ਮੈਂ ਵੀ ਲੈ ਕੇ ਜਾਵਾਂਗੀ ਅੱਜ ਤੇ ਦੇਖਣੀ ਆ ਮੈਰੇ ਕੋਲੋ ਸਹੀ ਬੰਦਾ ਨੀ ਬੰਦਾ। ਚਲੋ ਠੀਕ ਹੈ, ਫਿਰ ਸਤਿ ਸ੍ਰੀ ਅਕਾਲ ਭੈਣ ਜੀ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।